ਹੈਲੋ,
ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਹੈ।
ਬਸ ਬਹੁਤ ਵਧੀਆ,
ਹੋਰ ਕੀ ਕਰਦੇ ਪਏ ਸੀ, ਬਸ ਆ ਹੀ ਗਈ ਯਾਦ, ਕਾਫ਼ੀ ਦੇਰ ਹੋ ਗਈ, ਇਸ ਵੇ ਕਿਹਾ ਗੱਲ ਨੀ ਚਲੋ।
ਹਾਂਜੀ, ਅੱਛਾ-ਅੱਛਾ ਮੈਂ ਵੀ ਯਾਦ ਕਰਦੀ ਪਈ ਸੀ, ਉਸ ਦਿਨ ਤੋ ਮੈਂ ਕਿਹਾ ਚੱਲ ਫੋਨ, ਕਰਾਂਗੀ। ਚਲੋ ਆ ਹੀ ਕਹਿਤਾ।
ਹਾਂਜੀ,
ਹੋਰ ਘਰ ਸਭ ਠੀਕ, ਬੱਚੇ ਠੀਕ ਆ ਹਾਂਜੀ-ਹਾਂਜੀ ਬਸ ਬਹੁਤ ਵਧੀਆ, ਜਾਂ, ਹੋਰ ਕਿੱਦਾਂ ਯਾਦ ਕੀਤਾ। ਬੱਚੇ ਠੀਕ ਵਧੀਆ ਛੁੱ ਟੀਆਂ ਪੈ ਗਈਆਂ ਬੱਚਿਆਂ ਦੀਆਂ,
ਕੀਤੇ ਮੈਂ ਕਿਹਾ ਛੁੱਟੀਆਂ ਪਈਆਂ ਕਰਨੀਆਂ ਲਾਓ ਚੱਕਰ ਜੋ ਉੱਥੇ ਸਾਡੇ ਇੱਧਰ।
ਹਾਂਜੀ-ਹਾਂਜੀ ਆਵਾਂਗੇ ਬਸ,
ਹੂੰ,
ਜਦੋਂ ਹਾਂ ਛੁੱਟੀਆਂ ਤਾਂ ਪੈ ਗਈਆਂ ਬ
ਅੱਛਾ-ਅੱਛਾ,
ਹਮ ਵੱਡੀ ਕੁੜੀ ਆ ਜੋਬ ਲੱਗ ਗਈਏ, ਤੇ ਫੇਰ ਮੈਂ ਹੁਣ ਕਿਤੇ ਨਿਕਲ ਨੀ ਸਕਦੀ। ਉਹ ਚਲੀ ਜਾਂਦੀ ਹੈ ਆਹ, ਉਹ ਚਲੀ ਜਾਂਦੀ ਹੈ ਤੇ ਫੇਰ ਉਹ ਕੰਮ ਕੁੁੰਮ ਹੋ ਜਾਂਦਾ। ਬਹੁਤ ਹਾਂ ਹਾਂ ਅੱਜ ਕੱਪੜੇ ਕੁਪੜੇ ਧੋਲੇ। ਫੇਰ ਉਹ ਟਾਈਮ ਹੀ ਇੰਨਾ ਹੋ ਗਿਆ। ਸਾਡੇ ਕੁਛੇ ਪਾਠ, ਵੀ ਸ਼ੁਰੂ ਹੋਏ ਦਾ ਇੰਨਾ ਬੁਰਾ
ਹਾਂਜੀ-ਹਾਂਜੀ ਸਾਡੇ ਇੱਥੇ ਵੀ ਸ਼ੁਰੂ ਹੋ ਜਾਂਦੇ ਮਹੀਨਾ ਪਹਿਲੇ ਨਾ
ਜਾਦੇ ਹੋ ਤੁਸੀਂ,
ਨਾ ਬੱਚਾ ਛੋਟਾ ਫੇਰ ਨਿਕਲਣਾ ਔਖਾ ਹੋ ਜਾਂਦਾ।
ਹੂੰ, ਗਰਮੀ ਤਾਂ ਹੈ ਹੀ ਬਹੁਤ ਸਾਡੇ ਤਾਂ ਨੇੜੇ ਹੈ, ਗੁਰਦੁਆਰਾ ਉੱਥੇ ਤੇ ਅਸੀਂ ਚਲੇ ਜਾਂਦੇ ਹਾਂ। ਹਾਂ, ਕਈ ਵਾਰ ਹੂੰ, ਸਾਡੇ ਕਈ ਵਾਰ ਰਹਿ ਵੀ ਜਾਂਦਾ ਵੇ। ਚਲੋ ਪੈਸੇ ਹੋ ਨੀ ਹੁੰਨੇ ਆ।
ਹੂੰ, ਚਲੋ ਕੋਲ ਹੋ ਫਿਰ ਬੰਦਾ ਚੱਲ ਜਾਂਦਾ।
ਹਾਂਜੀ-ਹਾਂਜੀ, ਨਾਲੇ ਕੁਛ ਹੋਣ ਬੱਚੇ ਥੋੜੇ ਵੱਡੇ ਹੋ ਗਏ ਨੇ, ਛੋਟਾ ਬੱਚਾ ਜਿਆਦਾ ਤੰਗ ਕਰਦਾ।
ਫਿਰ ਉਹਨਾਂ ਨੇ ਬਹਿਣਾ ਨੀ ਉੱਥੇ ਜਾ ਕੇ ਗੁਰਦੁਆਰੇ,
ਬੱਚੇ ਨੀ ਬਹਿੰਦੇ ਨਾ ਬਹਿੰਦੇ ਨਾ ਬਹਿਣ ਦਿੰਦੇ ਨੇ ਮਾਂ ਪਿਓ ਨੂੰ,
ਹੂੰ, ਖਾ ਲਈ ਰੋਟੀ
ਬੜੀਆਂ ਯਾਦ ਆਦੀਆਂ ਨੇ ਤੁਸੀਂ ਇੱਕ ਵਾਰ ਮੈਨੂੰ ਚਾਪਾਂ ਖਵਾਈਆਂ ਸੀ।
ਅੱਛਾ,
ਯਾਦ ਆਦੀਆਂ ਨੇ, ਕਿਵੇਂ ਬਣਾਈ ਸੀ ਤੁਸੀਂ
ਫਰਾਈ ਕਰਕੇ ਬਣਾਈਆਂ ਸੀ।
ਅੱਛਾ, ਪਹਿਲੇ ਉਬਾਲਦੇ ਹੋਗੇ ਉਹਨੂ
ਹਾਂਜੀ, ਪਹਿਲੇ ਬੋਇਲ ਕਰਲੋ ਨਮਕ ਪਾ ਕੇ,
ਅੱਛਾ, ਕਿੰਨੀ ਸੀਟੀਆਂ ਦਵਾਉਂਦੇ ਹੋ।
ਨਹੀਂ-ਨਹੀਂ, ਏਦਾਂ ਹੀ ਪਤੀਲੇ ਵਿੱਚ ਧਰੋ ਹੂੰ, ਮੋਟੀ ਲਾਚੀ ਪਾਲੋ ਦਾਲਚੀਨੀ ਪਾਲੋ। ਨਮਕ ਪਾ ਲੋ ਹਾਂਜੀ, ਤੇ ਬਇਲ ਕਰ ਲੋ ਫਲੇਵਰ ਆ। ਜਾਂਦਾ ਨਾ ਉਹਦੇ ਵਿੱਚ
ਹਾਂ ਖੁਸ਼ਬੂ ਹੀ ਉਹ ਫਲੇਵਰ ਆ ਜਾਂਦਾ ਸਹੀ
ਫਿਰ ਉਹਨੂੰ ਫਰਾਈ ਕਰ ਲੋ
ਅੱਛਾ ਤੇ ਕੀ ਪੀਸ ਕਰਕੇ ਕਰਦੇ ਉਹ ਫਰਾਏ ਆ ਸਾਬਤ ਹੀ
ਕਈ ਸਾਬਤ ਮਿਲਦੀ ਸਾਡੇ ਇੱਥੇ ਪੀਸ ਕਰਕੇ ਮਿਲਦੀ ਹੈ ਨਾ
ਅੱਛਾ
ਕਰਕੇ ਕਰੋ ਪੀਸ ਕਰਕੇ ਸਗੋਂ ਜ਼ਿਆਦਾ ਵਧੀਆ ਰਹਿੰਦੀ ਹੈ
ਜ਼ਿਆਦਾ ਵਧੀਆ ਰਹਿੰਦੀ ਫਰਾਈ ਅੱਛੀ ਤਰ੍ਹਾਂ ਹੋ ਜਾਂਦੀ ਹੈ ਤੇ ਗਰੇੇਵੀ ਕਿਵੇਂ ਬਣਾਉਂਦੇ ਉਹਦੀ
ਗ੍ਰੈਵੀ ਪਹਿਲੇ ਮੋਟਾ ਮੋਟਾ ਪਿਆਜ ਕੱਟ ਲਿਆ ਤੁਸੀਂ ਹਨਾ ਤੇ ਫਿਰ ਉਹਨੂੰ ਫਰਾਈ ਕਰ ਦੇਣਾ ਪਿਆਜ ਨੂੰ
ਅੱਛਾ
ਜਿੰਦਰ ਬਰਾਊਨ ਹੋ ਜਾਏ ਥੋੜਾ
ਅੱਛਾ
ਬਰਾਊਨ ਕਰ ਕਰ ਲਿਆ ਉਹਨੂੰ ਕੱਢ ਦਿਆ ਫਿਰ ਮਿਕਸੀ ਚ ਉਹਨੂੰ ਗ੍ਰਾਇੰਡ ਕਰ ਲਿਆ ਇੰਨੀ ਜੇ ਦੇਰ ਚ ਵੀ ਟਮਾਟਰ ਦੀ ਪਿਊਰੀ ਬਣਾ ਲੋ ਟਮਾਟਰ ਥੂਮ ਅਦਰਕ ਹਰੀ ਮਿਰਚ
ਹਮ
ਪਿਊਰੀ ਬਣਾ ਲੋ ਓਨੀ ਦੇਰ ਫਿਰ ਉਹਨੂੰ ਭੁੰਨੋ ਟਮਾਟਰਾਂ ਨੂੰ
ਅੱਛਾ
ਭੁੰਨ ਲੋ ਤੇ ਜਿਹੜੇ ਪਿਆਜ ਹੈਗੇ ਤੁਸੀਂ ਮਿਕਸੀ ਚ ਕੀਤੇ ਉਹ ਬਾਅਚ ਪਾਓ
ਅੱਛਾ ਉਹ ਕਿਉਂਕਿ ਫਰਾਏ ਤਾਂ ਹੋਏ ਪਏ ਸੀ ਹਾਂ
ਉਹ ਬਾਅਦ ਚ ਪਾਨੀ ਸੁੱਕਾ ਧਨੀਆ ਪਾ ਤ ਇਹ ਪਾਤਾ ਮੀਟ ਮਸਾਲਾ ਪਾ ਤਾ ਸਾਡੇ ਤੇ ਚਾਂਪਾ ਵਾਲਾ ਮਸਾਲਾ ਚਾਂਪਾਂ ਵਿੱਚ ਹੀ ਮਿਲਦਾ
ਅੱਛਾ ਤੇ ਚਾਮਪਾਂ ਕਿਹੜੀ ਲਿਆਂਂਦੇ ਹੋ ਤੁਸੀਂ ਪੈਕਟ ਵਾਲੀ ਜਾਂ ਮਤਲਬ ਕੀ ਲੂਜ ਲੈਂਦੇ ਹੋ
ਸਾਡੀ ਪੈਕੇਟ ਵਾਲੀ ਪੈਕਿੰਗ ਇੱਥੇ ਹੈਗੇ ਮਸ਼ਹੂਰ ਚਾਂਪਾਂ ਵਾਲਾ ਨਾ ਸਰਦਾਰ
ਅੱਛਾ ਅੱਛਾ
ਇੱਕ ਮਸਾਲੇ ਵਾਲ ਲਈ ਦਿੰਦਾ ਇੱਕ ਬਿਨਾਂ ਮਸਾਲੇ ਤੋਂ ਦਿੰਦਾ
ਅੱਛਾ ਭੇਜ ਨਾ ਮੈਨੂੰ ਕੋਈ ਆਇਆ ਗਿਆ ਤੇ ਮੇਰਾ ਬੜਾ ਦਿਲ ਸੀ ਉਹ ਹਾਂ
ਜਾਣਾ, ਅਸੀਂ ਚਾਂਪਾ ਭੇਜੀਆਂ ਹੈਨਾ
ਕੋਈ ਨੀ, ਵੇਖ ਹੁਣ ਗਰਮੀ ਇਨੀ ਹੈ, ਔ ਹੀ ਔ ਬੜਾ ਮੁਸ਼ਕਿਲ ਲੱਗਦਾ ਏ
ਆਪਾਂ ਥੋੜੇ ਨਾ ਬਣਾਣਾ ਇੱਧਰ ਹੀ ਬਾਵਾਗੇ ਅਸੀਂ ਵਿੱਚ ਹੈਂ
ਕੋਈ ਨਾ ਵੇਖ
ਨਹੀਂ ਤੁਸੀਂ ਤੁਸੀਂ ਉੱਧਰ ਵੀ ਤੇ ਘਰ ਮੀਂਹ ਹੈ ਨਾ ਅੱਜ
ਹਾਂ ਗਰਮੀ ਤਾਂ ਹੈ ਹੀ ਏਧਰ ਵੀ ਬਹੁਤ ਗਰਮੀ ਪੈ ਰਹੀ ਹੈ ਇਸ ਸਮਯ
ਹੂ ਕੀ ਬਣਾਇਆ ਫਿਰ ਅੱਜ
ਹੋਰ ਘਰ ਸਭ ਠੀਕ ਨੇ
ਹਾਂਜੀ ਹਾਂਜੀ
ਹਾਂਜੀ ਹਾਂਜੀ ਮੈਂ ਕੋਸ਼ਿਸ਼ ਕਰਾਂਗੀ ਅਸੀਂ ਮੈਂ ਅੱਜ ਕਹਿਣਦੀ ਹ ਤੁਹਾਨੂੰ ਕੱਪੜ ਕੱਪੜੇ ਧੋਣੇ ਸੀ ਉੱਪਰ ਫੇਰ ਮੈਂ ਪਹਿਲੇ ਦਲੀਆ ਬਣਾ ਲਿਆ ਪਹਿਲੇ ਸਫਾਈ ਵਗੈਰਾ ਕੀਤੀ ਅਤੇ ਫਿਰ ਦਲੀਆ ਮਤਲਬ ਕਿ ਵਿੱਚ ਮਿਕਸ ਵੈੱਜ ਪਾ ਕੇ ਸਬਜ਼ੀਆਂ ਸੁਬਜ਼ੀਆਂ ਪਾ ਪੂ ਹਾਂ ਫੇਰ ਉਹ ਦਲੀਆ ਬਣਾ ਕੇ ਫਿਰ ਮੈਂ ਉੱਪਰ ਸਥ ਤੇ ਆਹੀ ਉਪਰ ਰੱਖ ਫਿਰ ਹੀ ਮਸ਼ੀਨ ਤੇ ਉੱਪਰ ਹੀ ਫਿਰ ਕੱਪੜੇ ਵਗੈਰਾ ਧੋਤੇ ਫਿਰ ਨੀਚੇ ਆ ਕੇ ਕੰਮ ਨੀ ਆਉਂਦਾ ਨਹੀਂ ਉੱਪਰ ਬਾਥਰੂਮ ਉੱਪਰ ਹੀ ਨਾ
ਅੱਛਾ ਅੱਛਾ
ਪਰ ਬਾਥਰੂਮ ਚ ਰੱਖੀ ਦੀ ਮਸ਼ੀਨ ਤੇ
ਅੱਛਾ, ਅੱਛਾ ਆਹ ਉੱਪਰ ਥੱਲੇ ਦਾ ਬੜਾ ਹੁੰਦੈ। ਹਾਂ, ਇੱਕ ਜਗ੍ਹਾ ਨਾ ਬੰਦਾ ਅੰਦਰ ਬਾਹਰ ਫੇਰੇ ਮਾਰ ਕੇ ਕਰ ਲੈਂਦਾ
ਆਹੋ, ਬਸ ਨੀਚੇ ਰੱਖੀ ਨੀ ਖਲਾਰਾ ਹੋਏ। ਜਾਂਦਾ ਵੇ ਫਿਰ। ਭਰੀ ਰੱਖੀ ਦੀ ਮਸ਼ੀਨ।
ਐ ਵੀ ਅ ਓਇਯੋ ਨਾ।
ਹਮ, ਓਹੀ ਬਸ ਹੁੰਣ ਉੱਪਰ ਦਾ ਗੰਦ। ਭਰ ਜਾਂਦਾ ਵੇ। ਚਲ ਕੱਪੜੇ ਲੈ ਕੇ ਜਾਣੇਨ ਮੈਂਲੇ ਤੇ ਕੁ ਸੁਕੇ ਹੋਏ ਲੈ ਕੇ। ਇਹ।
ਹੁੰਦਾ ਵੀ, ਇਹ ਕੱਪੜਿਆਂ ਦਾ ਗੰਦ ਈ। ਭਾਂਡਿਆਂ ਦਾ ਗੰਦ।
ਓਹੀਓ, ਕੱਪੜਿਆਂ ਦਾ ਹੀ ਜ਼ਿਆਦਾ ਹੁੰਦਾ ਏ ਵੈਸੇ।
ਹਮ, ਸਾਡੇ ਵੀ। ਰਸੋਈ ਚ ਵੜੋ ਤੇ ਭਾਂਡੇ ਨਜ਼ਰ ਜਾਂਦੇ ਐ। ਮੈਂ ਬਾਹਰ ਜਾਓ ਵੇੜੇ ਚ ਤੇ ਕੱਪ ਕਪੜੇ ਨੂੰ ਜ
ਸਹੀ ਗੱਲ ਏ, ਖਾ ਲੀ ਰੋਟੀ ਤੁਸੀਂ।
ਟੀ ਖਾਂਦੀ ਪਏ ਸੀ ਮੈਂ। ਮੈਂ ਕਿਹਾ ਚੱਲ ਖਾਂਦੇ-ਖਾਂਦੇ। ਕਟਲ। ਬਣਾਇਆ ਸੀ।
ਅੱਛਾ ਕਟਲ, ਬਹੁਤ ਸਵਾਦ ਬਣਦਾ ਹੈ। ਵੀ ਹਨਾ ਹਾਂ ਬਣਾਂਦੇ ਹਾਂ ਅਸੀਂ ਵੀ। ਫਰਾਈ ਕਰਕੇ ਬਣਾਉਂਦੇ ਹੋ ਨਾ ਤੁਸੀਂ। ਹੀ।
ਹਾਂ ਅਸੀਂ ਵੀ, ਹਾਂ ਫਰਾਈ ਕਰਕੇ। ਪਹਿਲੇ ਗਰਮ ਪਾਣੀ ਚੋਂ ਕੱਢ ਲੈਂਦੇ ਹਾਂ ਥੋੜ੍ਹਾ ਨਰਮ ਪੈ ਜਾਂਦਾ ਗਰਮ ਪਾਣੀ ਚੋਂ ਨਾ। ਹਮ, ਹਾਂਜੀ ਫਿਰ ਫ
ਬਾਅਦ ਇੱਚ ਤੇ ਤਾਂ ਵੀ ਸੋਫ ਹੋ ਜਾਂਦਾ ਬੜਾ
ਦਹੀ ਪਾ ਕੇ ਬਣਾਉਣੇ ਅਸੀਂ ਵੀ। ਟਮਾਟਰ, ਦਹੀਂ। ਖੱਟਾ-ਖੱਟਾ ਈ ਸਵਾਦ ਲੱਗਦਾ। ਹਾਂ, ਨਿੰਬੂ ਪਾਲੋ ਭਾਂਏ। ਕਈ ਤੇ ਉਹ ਕਈ ਤੇ ਨੀ ਫਰਾਈ ਕਰਕੇ, ਨਿੰਬੂ ਪਾ ਕੇ ਨਮਕ ਪਾ ਕੇ ਖਾ ਲੈਂਦੇ।
ਨਹੀਂ, ਨਹੀਂ ਅਸੀਂ ਜਿਦਾਂ ਸਬਜ਼ੀ ਵਕਣ ਬਣਾ ਕੇ ਗ੍ਰੇਵੀ ਬਣਾ ਕੇ ਨਾ ਗ੍ਰੇਵੀ ਬਣਾ ਲਓ ਜਾਂ ਲੰਬੀ ਲੰਬੇ ਲੰਬੇ ਪਿਆਜ ਤੇ ਲਸਣ ਕੱਟ ਕੇ ਪਾਾਲੋ ਵਿੱਚ
ਹਾਂਜੀ ਸਾਡੇ ਵੀ ਏਦਾਂ ਹੀ
ਹਾਂ ਰੋਟੀ ਥੋੜਾ ਮਤਲਬ ਕੀ ਦਹੀਂ ਪਾਉਂਦੇ ਹ ਨਾ ਥੋੜ੍ਹ ਜਿਆਦਾ ਪਾ ਦਿੰਦੇ ਹਾਂ
ਹਾਂ ਐਰ ਕਿ ਨਾ ਹਮ ਦਹੀਂ ਛੋੜੀ ਸ ਘੱਟ ਸੀ
ਹਾਂ ਫੇਿਰ ਸੁੱਕਾ ਸੁੱਕਾ ਰੋਟੀ ਨਹੀਂੀ ਲੰਘਦੀ ਹਾਂ
ਕਬਨ ਗਿਆ ਤੇ ਉਹੀ ਮੈਂ ਕਹਿੰਦੀ ਮੈਂ ਕਿਹਾ ਅੰਦਰ ਨ ਲੰਗਦਾ ਸੁੱਕਾ ਸੁੱਕਾ ਹੁਣ ਰਾਤੀ ਆਲੂ ਬੜੀਆਂ ਬਣਾਈਆਂ ਸੀ ਧੋ ਪਈ ਦੀਆਂ ਸੀ ਮੈਂ ਉਹ ਨਾਲ ਖਾਧੀ ਥੋੜ੍ਹੀ
ਅੱਛਾ
ਇਹ ਨਾ ਮਸਾਲੇ ਵਾਲਾ ਹੋਏ ਨਾ ਜ਼ਿਆਦਾ ਫ ਨੰਘ ਜਾਂਦਾ ਬਣਾਇਆ ਸੀ ਪਿਛਲੇ ਵਾਰ ਸਵਾਦ ਬਣਿਆ ਸੀ ਯਾਰਕੇ ਨਾ ਮਸਾਲਾ ਘੱਟ ਸੀ ਪਿਆਜ ਵੀ ਨਹੀਂੀ ਸੀ ਦਹੀਂ ਵੀ ਨਹੀਂੀ ਸੀ ਘਰ
ਹਾਂ ਕਈ ਵਾਰ ਹੋ ਜਾਂਦਾ ਰਹਿ ਜਾਂਦਾ ਕੁਛ ਨਾ ਕੁਛ
ਥੋਮ ਵੀ ਨੀ ਸਿਕਾਰ ਅੱਜ
ਅੱਛਾ ਆਹੋ ਹੋਰ ਲਸਣ ਇਨਾ ਟੇਸਟ ਨੀ ਆਉਂਦਾ ਸਬਜ਼
ਸਾਰਿਆਂ ਚੀਜ਼ਾਂ ਚ ਪਾਉਂਦਾ ਅੱਜ ਕੱਲ੍ਹ
ਹਮ ਖਾਣਾ ਵੀ ਚਾਹੀਦਾ ਕਹਿੰਦੇ ਬੱਚਾ ਆਂਦਾ ਹੈ
ਹਾਂ ਹੁਣ ਗਰਮੀ ਹੈ ਹਾਂ ਖਾਂਦੇ ਹੈ ਜਰ ਡੈਡੀ ਸਵੇਰੇ ਖਾਂਦੇ ਕੱਚਾ ਪਹਿਲੇ ਖਾਂਦੇ ਸੀ ਹੁਣ ਛੱਡ ਤਾਂ ਗਰਮੀਆਂ ਸਰਦੀਆਂ ਖਾਦਾਂ ਨਾਲ ਕੱਚਾ ਖਾਲੀ ਪੇਟ ਕਹਿੰਦੇ ਵਧੀਆ ਹੁੰਦਾ
ਹਮ ਤੁਡੇ ਉੱਧਰ ਤਾਂ ਪਹਾੜ ਮਿਲਦਾ ਹੋਣਾ ਲਸਣ ਹਨਾ
ਹਮ ਨਹੀਂ ਪਤਾ ਨ ਮੈਨੂੰ ਕਿਹੜਾ ਹੁੰਦਾ ਅਹੀ ਵੀ ਲੈ ਕੇ ਆਉਂਦੇ ਮੋਟਾ ਵੀ ਹੁੰਦਾ ਬਰੀਕ ਵੀ ਹੁੰਦਾ ਇਹਨੀ ਪਤਾ ਹੁਣ ਪਹਾੜੀ ਜ ਦੋਨੋ ਜਾਂਦੇ ਪੰਜਾਬੀ ਮੈਨੂੰ ਲੱਗਦਾ ਮੋਟਾ ਥੋਮ ਹੁੰਦਾ।
ਹੂੰ
ਮੈਂ ਕਿਹਾ ਬੱਚੇ ਕਰਦੇ।
ਬੱਚੇ ਬਸ ਛੁੱਟੀਆਂ ਨੇ ਪਹਿਲੇ ਟਿਉਸ਼ਨ ਗਈ ਕੁੜੀਆਂ। ਫੇਰ ਟਿਉਸ਼ਨ ਤੋਂ ਆ ਕੇ ਫੇਰ ਹੁਣ ਟੀ ਵੀ। ਹੁਣ ਗੁਰਦੁਆਰੇ ਜਾਏਗੀ ਗੁਰਦੁਆਰੇ ਜਾਂਦੀ ਆ ਨਾ ਰੋਲ ਦਿੰਦੀ ਬਾਹਰ ਹੀ ਦਿੰਦੀ।
ਅੱਛਾ ਵਧੀਆ ਸਗੋਂ ਬੱਚਿਆਂ ਨੂੰ ਕੰਮਾਂ ਚ ਲਾਉਣਾ ਚਾਹੀਦਾ।
ਕੀ ਵਜਾ ਲੈਂਦੀ ਏ, ਸ਼ਬਦ ਵੀ ਪੜਦੀ ਏ ਫਿਰ ਸਾਰੇ ਮਤਲਬ ਸੰਗਤ ਬੜੀ ਖੁਸ਼ ਹੁੰਦੀ ਏ।
ਅੱਛਾ-ਅੱਛਾ ਆ
ਵੀ ਹਾਂ ਸਾਡੇ ਇੱਥੇ ਬੱਚਿਆਂ ਦਾ ਹਾਂ ਬੱਚਿਆਂ ਦਾ ਵੀ ਪਾਠ ਹੁੰਦਾ ਨਾ ਬੁੱਧਵਾਰ ਦੇ ਬੁੱਧਵਾਰ ਰਾਤੀ।
ਅੱਛਾ-ਅੱਛਾ ਵਧ
ਬਹੁਤ ਹਾ ਸਭ ਜ਼ਿਆਦਾਤਰ ਬੱਚਿਆਂ ਨੂੰ ਆਂਦਾ ਹੀ ਪਾਠ ਪਾਠ ਕੰਠ ਹੋਇਆ ਸੀ।
ਹਾਂਜੀ ਚਲੋ ਵਧੀਆ ਸੁਖਮਨੀ ਸਾਹਿਬ ਦਾ ਪਾਠ ਸਭ ਤੋਂ ਵਧੀਆ। ਹੂੰ ਬੱਚੇ ਨੂੰ ਹੁਣ ਤੋਂ ਆਉਣਾ ਚਾਹੀਦਾ।
ਆਹੋ ਕੁਝ ਛੁੱਟੀਆਂ ਨੇ, ਫੇਰ ਹੁਣ ਹੁਣ ਗਤਕਾ ਕਲਾਸ ਹੀ ਲੈਂਦੀ ਏ। ਗਤਕਾ ਇੱਧਰ ਲੱਗਦਾ ਨਾ ਕਲਾਸ ਲਗਦੀ ਬੱਚਿਆਂ ਦੀ। ਗੱਤਕਾ ਕਲਾਸ ਨਾਲ ਪੰਦਰਾਂ ਵੀਹ-ਮਿੰਟ ਦੀ ਉਹ ਗੁਰਮਤ ਕਲਾਸ ਦਿੰਦੇ ਨੇ।
ਅੱਛਾ-ਅੱਛਾ
ਬੱਚਿਆਂ ਨੂੰ ਪਤਾ ਹੋਣਾ
ਨਾਲੇ ਬੱਚਿਆਂ ਨੂੰ ਨਾ ਇੰਟਰਸਟ ਵੀ ਹੋਣਾ ਚਾਹੀਦਾ।
ਹਾਂ, ਇਹਨੂੰ ਬੜਾ, ਇਹਨੂੰ ਬੜਾ ਇੰਟਰਸਟ ਏ ਕਰ ਲੈ ਪਾਸੇ ਜਾਣ ਦਾ ਢੋਲ ਕੀ ਜਾਂਦਾ ਘ ਹੋਕੇ। ਮੈਂ ਜਦੋਂ ਜਾਵਾਂਗੀ ਸ ਟਮ ਬੰਦਾ ਤਾਂ ਥੱਕਿਆ ਆਂਦਾ ਜਿਕੋ ਕੱਪੜੇ ਵਗੇਰਾ ਧੋ ਤੇ ਮੈਂ ਲੇਟ ਗ ਕਏਗੀ ਨਹੀਂ ਮੰਮੀ ਤੁਸੀਂ ਚਲੋ ਜੀ ਚਲੋ ਤਸ ਜਿੰਨੇ
ਚਲੋ ਤੁਹਾਡਾ ਵੀ ਸਗੋਂ ਹਾਂ, ਹਮ ਤੁਹਾਨੂੰ ਵੀ ਅੱਜ-ਕੱਲ ਦਾ ਸਮਾਂ ਹਾਂਜੀ ਬੜਾ ਰੋਜ਼ ਦੀ ਰੋਜ਼ ਖ਼ਬਰਾਂ ਆਈਆਂ ਹੁੰਦੀਆਂ, ਡਰ ਹੀ ਲਦਾ ਸਾਨੂੰ ਨਿਕਲਦਾ ਡਰ ਲੱਗਦਾ ਬਾਹਰ।
ਚਲੋ ਫੇਰ ਠੀਕ ਏ, ਮੈਂ ਫੇਰ ਕਰਾਂਗੀ ਤੁਹਾਨੂੰ ਗੱਲ।
ਕੋਈ ਗੱਲ ਨੀ ਕਰਨਾ ਹੈ ਤੁਸੀਂ ਤੇ ਭੁੱਲ ਹੀ ਗਏ ਹੋ। ਠੀਕ ਠੀਕ। ਸਤਿ ਸ੍ਰੀ ਅਕਾਲ ਜੀ।